ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।
ਹੋਰ ਜੀ ਕੀ ਹਾਲ ਚਾਲ
ਹਾਂਜੀ ਵਧੀਆ ਠੀਕ ਠਾਕ ਤੁਸੀ ਸੁਣਾਓ
ਹਾਂਜੀ, ਮੈਂ ਵੀ ਵਧੀਆ ਔਰ ਕੀ ਕਰਦੇ ਸੀ।
ਬਸ ਥੋੜਾ ਖਾਣਾ ਖੁਣਾ ਬਣਾ ਕੇ ਫ੍ਰੀ ਹੋਏ ਸੀ ਬਸ ਰੈਸਟ ਕਰਨ ਲੱਗੇ ਸੀਗੇ ਤੇ ਮੈਂ ਕਿਹਾ ਚਲੋ। ਦੇਖਦੇ ਹਾਂ ਗੱਲ ਕਰਦੀ ਹਾਂ ਤੁਹਾ ਨਾਲ
ਹੋਰ ਕੀ ਬਣਾਇਆ ਸੀ ਅੱਜ
ਹਾਂਜੀ, ਅੱਜ ਮੈਡਮ ਗੈਸਟ ਆਏ ਸੀਗੇ ਘਰ ਤੇ ਬਸ ਦਾਲ ਬਣਾਈ ਸੀ ਨਾਲ ਚਾਵਲ ਨਾ ਰਾਇਤਾ ਵਗੈਰਾ ਸਬਜ਼ੀ
ਅੱਛਾ ਜੀ ਕਿਹੜੀ ਦਾਲ ਬਣਾਈ।
ਹਾਂਜੀ, ਮੈਂ ਬਣਾਈ ਅੱਜ ਮਹ ਰਾਜਮਾਂ ਦੀ ਦਾਲ ਵੀ ਸਾਰੇ ਤੁਹਾਨੂੰ ਪਤਾ ਇਸ ਟਾਈਮ ਉਹ ਵੀ ਖਾਂਦੇ ਆ ਜ਼ਿਆਦਾ।
ਚ ਹਾਂਜੀ ਹਾਂਜੀ, ਮੈਨੂੰ ਬੜੀ ਪਸੰਦ ਹੈ ਮਹਾਰ ਰਾਜਮਹ ਦੀ ਦਾਲ ਕਿਵੇਂ ਬਣਾਉਂਦੇ ਹੋ ਤੁਸੀਂ ਮਹਾਰ ਰਾਜਮਾਂ ਦੀ ਦਾਲ
ਹਾਂਜੀ ਹਾਂਜੀ, ਮੈਮ ਮੈਂ ਬਸ ਇਦੀ ਪੇਲੇ ਥੋੜੀ ਦੇਰ ਭਿਗੂ ਕੇ ਰੱਖਦੀ ਹਾਂ ਮੈਂ ਤਿੰਨ ਚਾਰ ਮਤਲਬ ਘੰਟੇ ਪਹਿਲੇ
ਭਿਗੋ ਕੇ ਰੱਖਦੀਆਂ ਫੇਰ ਉਹਦੇ ਵਿੱਚ ਥੋੜ੍ਹਾ ਮਤਲਬ ਪਾ ਕੇ ਚੀਜਾਂ ਚੂਜਾਂ ਪਾ ਕੇ ਤੇ ਮਿਕਸ ਕਰਕੇ ਫਿਰ ਬਾਅਦ ਚ ਮਤਲਬ ਪਹਿਲਾਂ ਡਿਬੋ ਕੇ ਰੱਖਣਾ ਫਿਰ ਥੋੜਾ ਤੇਲ ਪਾ ਕੇ ਨਮਕ ਮਿਰਚ ਵਗੈਰਾ। ਉਹ ਚ ਹਿੰਗ ਵਗੈਰਾ ਥੋੜ੍ਹੀ ਪਾ ਕੇ ਵੀਿਸਸਲਾਾਂ ਵਜਵਾ ਲੈਂਦੀ ਉਹਨੂੰ ਮੈਂ ਤਾਂ ਥੋੜਾ ਲਸਣ ਵੀ ਜਿੱਦਾਂ ਮਤਲਬ ਪਹਿਲੀ ਬੀਚੀ ਪਾ ਦਿੰਦੀ ਉਹਦੇ।
ਹਾਂਜੀ- ਹਾਂਜੀ
ਉਹਦੇ ਨਾਲ ਵਧੀਆ ਬਣ ਜਾਂਦਾ ਟੇਸਟ ਥੋੜ੍ਹਾ ਆ ਜਾਂਦਾ ਬਸ ਫਿਰ ਪਿਆਜ਼ ਟਮਾਟਰ
ਬੜਾ ਟਾਈਮ ਲੱਗ ਜਾਂਦਾ ਜੀ ਦਾਲ ਬਲਣ 'ਚ ਨਾ ਬੜਾ ਟਾਈਮ ਲੱਗ ਜਾਂਦਾ
ਨਹੀ- ਨਹੀ ਭਿਓ ਕੇ ਰੱਖੋ ਫੇਰ ਬੜਾ ਵਧੀਆ ਬਣ ਜਾਂਦੀ ਹੈ ਫ਼ਿਰਰ ਤੁਹਾਨੂੰ ਪਤਾ ਪ ਹੈ ਜਿੱਦਾਂ ਸਿਲੰਡਰ ਦੀ ਬੜੀ ਕਿੱਲਤ ਹੁੰਦੀ। ਹਾਂਜੀ, ਡਿਪ ਕਰਕੇ ਰੱਖੋ ਫਿਰ ਜਲਦੀ ਬਣ ਜਾਂਦੀ ਹੈ।
ਅੱਛਾ,
ਉਥੇ ਜਿੱਦਾਂ ਆਪਾਂ ਚਨ ਵਗੈਰਾ ਹੋ ਗਏ ਇਹਨਾਂ ਨੂੰ ਡਿਪ ਕਰਕੇ ਰੱਖਦੇ ਹਾਂ। ਤੇ ਚਲੋ ਇਹ ਆ ਮੋਰਨਿੰਗ ਚ ਭਿਓਲੋ ਤੇ ਸ਼ਾਮ ਨੂੰ ਚਲੋ ਈਜ਼ਲੀ ਜ਼ਿਆਦਾਤਰ। ਸਾਰੇ ਦਾਲ ਹੀ ਖਾਂਦੇ ਆ ਬੋਰਨਿੰਗ ਸਬਜ਼ੀ ਸੁਬਜੀ ਖਾਧੀ ਜਾਂਦੀ ਹੈ।
ਹਾਂਜੀ ਹਾਂਜੀ, ਹਾਂਜੀ ਹਾਂਜੀ।
ਹੋਈ ਪਈ ਹਾਂਜੀ ਸਿਲੰਡਰ ਦੀ ਬੜੀ ਸ਼ੋਰਟੇਜ ਹੋਈ ਪਈ ਉਹਦੇ ਕਰਕੇ। ਤੇ ਫੇਰ ਥੋੜਾ ਡਿਪ ਕਰਕੇ ਰੱਖਣੀਆਂ ਚੀਜ਼ਾਂ ਬੈਟਰ ਆ।
ਹਾਂਜੀ, ਉਹ ਤੇ ਹੈ ਹੀ ਤੁਹਾਨੂੰ ਪਤਾ ਹੀ ਹੈ ਮੈਂ ਵੀ ਤੁਹਾਨੂੰ ਇਹੀ ਕਹਿਣ ਲੱਗੀ ਸੀਗੀ। ਸਿਲੰਡਰ ਵੀ ਬੜਾ ਮਹਿੰਗਾ ਗਾ ਹੋ ਗਿਆ ਸਾਡੇ ਇੱਧਰ ਨਾ ਮੈਨੂੰ ਸਿਲੰਡਰ ਦੀ ਲੋੜ ਸੀ ਤੁਹਾਡੇ ਕੋਲ ਹੈਗਾ ਕੋਈ। ਪ ਤੁਹਾਡੇ ਕੋਲ ਐਕਸਟਰਾ।
ਨਹੀਂ ਨਹੀਂ ਐਕਸਟਰਾ ਸਿਲੰਡਰ ਦੀ ਬਹੁਤ ਸ਼ੋਰਟੇਜ ਹੋਏ ਵੀ ਹੈਗਾ ਸੀ। ਸੀ ਸਗੋਂ ਇੱਧਰ ਕਰਤਾਰਪੁਰ ਵਾਲੀ ਸਾਈਡ ਰਹਿੰਨੀ ਆ ਤੇ ਸਾਡੇ ਸਿਲੰਡਰ ਇੱਧਰ ਭਰਦਾ ਹੀ ਫੋਰਟੀ ਫਾਈਵ ਡੇਜ਼ ਬਾਅਦ ਆ। ਮੈਂ ਦੇਖਿਆ ਕਈ ਮਤਲਬ ਜਿੱਦਾਂ ਜਲੰਧਰ ਹੋ ਗਿਆ ਇਏਦਾਂ ਕਈ ਸਟੇਟਾਂ ਵਿੱਚਾਂ ਤੇ ਸਿਲੰਡਰ ਪੱਚੀ ਦਿਨਾਂ ਬਾਅਦ ਭਰਦੇ ਪਏ ਆ ਤੇ ਸਾਡੇ ਤਾਂ ਕਰਤਾਰ ਸਾਈਡ ਜੇ ਸਿਲੰਡਰ ਹੀ ਬਹੁਤ ਮਤਲਬ ਭਰਦੀ ਆ।
ਅੱਛਾ ਅੱਛਾ ਹਾਂਜੀ ਹਾਂਜੀ ਸਾਡੇ ਇੱਧਰ ਵੀ ਨਾ ਲੋਕਲ ਆਪਾਂ ਪਰਵਾੇ ਹਾਂ ਤੇ ਇੱਧਰ ਸਾਡੇ ਵੀ ਬੜਾ ਟਾਈਮ ਲੱਗ ਜਾਂਦਾ ਮਤਲਬ ਵੀ। ਇੱਕ ਦਿਨ ਤਾਂ ਸਾਨੂੰ ਇੰਨੀ ਲੋੜ ਸੀਗੀ ਆਪਾਂ ਗੁਆਂਢੀਆਂ ਤੋਂ ਮੰਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲ ਵੀ ਇੱਕ ਹੀ ਪਿਆ ਤੁਸੀਂ ਸਾਡੇ ਇੱਧਰ ਆ ਕੇ ਰੋਟੀ ਬਣਾ ਲਿਓ। ਤੇ ਮੈਂ ਕਿਹਾ ਚਲੋ ਹਾਂਜੀ ਫਿਰ ਮੈਂ ਕਿਹਾ। ਨਾ ਜੀ ਨਾ ਸਾਫ਼ ਮਨਾ ਕਿਉਂਕਿ ਦੇਖੋ। ਉਹਨਾਂ ਦੀ ਜਿਹੜੇ ਸਾਡੇ ਨਾਲ ਰਹਿੰਦੇ ਨੇ ਉਹ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਹੈ। ਪਰਿਵਾਰ ਚ ਉਹ ਦਸ-ਬਾਰਾਂ ਜਣੇ ਰਹਿੰਦੇ ਨੇ ਤੇ, ਉਹਨਾਂ ਨੂੰ ਆਪਣਾ ਹੀ ਬੜਾ ਔਖਾ ਹੋ ਰਿਹਾ ਸੀ, ਤੇ ਉਹ ਮੈਨੂੰ ਕਿੱਧਰੋ ਦਿੰਦੇ। ਉਹ ਵੀ ਆਪਣੀ ਜਗ੍ਹਾ ਦੇਖੋ ਸਹੀ ਨੇ, ਤੇ ਫਿਰ ਮੈਂ ਕਿਹਾ ਕੋਈ ਗੱਲ ਨੀ। ਮੈਂ ਦਾਲ ਤੇ ਬਣਾਲੀ ਸੀ, ਮੈਂ ਕਿਹਾ ਚਲੋ ਦਸ ਫੁਲਕੇ ਲਾਣੇ ਆ, ਤੁਹਾਡੇ ਉੱਧਰ ਆਕੇ ਲਾ ਲੈਂਨੀ ਹਾਂ, ਆਪਾਂ ਦੋ ਜਣੇ ਈ, ਹੈਗੇ ਆਂ।
ਅੱਛਾ ਜੀ, ਠੀਕ ਐ, ਹਾਂਜੀ, ਸਡੇ ਦੀ ਬਸ ਵੀਰਾ ਬੱਡਾ ਬੇਟਾ ਵਾ ਉਹ ਥੋੜਾ ਜੋਬ ਤੇ ਜਾਂਦਾ ਵਾ, ਤੇ ਫਿਰ ਉਹਦੇ ਲਈ ਖਾਣਾ-ਖੁਣਾ ਬਣਾਉਣਾ ਉਹਨੇ ਫਿਰ ਨਾਲ ਲੈਕੇ ਜਾਣਾ ਹੁੰਦਾ ਖਾਣਾ, ਤੇ ਉਹਦੇ ਕਰਕੇ ਥੋੜ੍ਹਾ ਹੋ ਜਾਂਦਾ ਫਿਰ। ਉਹ ਲੈਕੇ ਜਾਂਦਾ ਖਾਣਾ ਵਗੈਰਾ ਨਾਲ, ਫਿਰ ਸਾੰਨੂਂ ਪਤਾ, ਬਾਰ-ਬਾਰ ਚਾਹ ਦੀ ਆਦਤ ਬਹੁਤ ਆ ਸਾਨੂੰ ਪੀਣ ਦੀ।
ਹਾਂਜੀ-ਹਾਂਜੀ ਮੈਨੂੰ ਵੀ। ਭਾਵੇਂ ਗਰਮੀ ਹੋਏ, ਸਰਦੀ ਹੋਏ ਮੈਨੂੰ ਚਾਹ ਤੇ ਚਾਹੇ ਦੋ ਟਾਈਮ ਤੇ, ਮੈਨੂੰ ਚਾਹ ਚਾਹੀਦੀ ਹੈ, ਚਾਹੀਦੀ। ਚਾਏ ਤੇ ਤੁਸੀਂ ਲਾ ਲਓ ਮੇਰੇ ਹਿਸਾਬ, ਇੱਕ ਦਵਾਈ ਹੈ ਚਾਏ।
ਹਾਂਜੀ, ਦਵਾਈ ਹੈ ਹਾਂਜੀ, ਤੁਸੀਂ ਦੋ ਵਾਰੀ ਮੇਰੇ ਤੇ ਘਰ ਤੇ, ਚਾਰ-ਪੰਜ ਵਾਰੀ ਚਾਹ ਬਣ ਜਾਂਦੀ ਹੈ। ਕੋਈ ਗੈਸਟ ਆਗਿਆ ਚਲੋ ਜੀ, ਚਾਹ ਬਣਾਲੋ। ਜਿੱਦਾਂ ਅਸੀ ਵਿਲੇਜ'ਚ ਰਹਿੰਦੇ ਹਾਂ ਕੋਈ ਨਾ ਕੋਈ ਤੁਹਾਨੂੰ ਪਤਾ ਫਿਰ ਆਇਆ-ਗਿਆ ਰਹਿੰਦਾ, ਕੋਈ ਚਾਚਾ ਜੀ
ਤਾਂ ਮੇਰੇ ਵੀ ਬਣ ਜਾਂਦੀ ਹੈ, ਪੰਜ-ਛੇ ਵਾਰੀ ਮੈਂ ਤੁਹਾਨੂੰ ਆਪਣਾ ਕਹਿ ਰਹੀ ਸੀਗੀ ''ਮੈਂ ਦੋ ਵਾਰੀ ਪੀਂਦੀ ਹਾਂ ਪਰ ਜਦੋਂ ਕੋਈ ਮਹਿਮਾਨ ਆਜੇ ਤਾਂ, ਤੇ ਫਿਰ ਬਣਾਣੀ ਪੈਂਦੀ ਹੈ ਦੇਖੋ।
ਹਾਂਜੀ ਬਣਾਣੀ, ਹਾਂਜੀ ਜਦੋਂ ਫਿਰ ਨਾ ਪੀਓ ਨਾ, ਫਿਰ ਅਗਲਾ ਮਾਈੰਡ ਜਾ ਕਰਦਾ, ਫਿਰ ਇਹਦਾ ਕਹਿੰਦਾ ਲੈ ਸਾਡ ਸਪੈਸ਼ਲ ਬਣਾਈ ਏ, ਇਦਾਂ ਓਦਾਂ ਫਿਰ ਥੋੜੀ ਬਹੁਤ ਸਿਪ ਕਰਨੀ ਪੈਂਦੀ, ਨਾਲ ਅੱਧਾ ਕੱਪ ਹੀ ਭਾਵੇਂ ਲੈਕੇ ਆਉ, ਪੀਣੀ ਤੇ ਜ਼ਰੂਰ ਪੈਂਦੀ ਹੈ ਫਿਰ।
ਸਹੀ ਗੱਲ ਹੈ ਜੀ, ਸਹੀ ਗੱਲ ਹੈ। ਨਾਲ ਫਿਰ ਲਿਆਣਾ ਵੀ ਪੈਂਦਾ ਕੁਛ, ਐ ਨਹੀ ਹੈ, ਕਿ ਸੁ ਖੀ ਚਾਹ ਪਿਲਾਣੀ ਹੈ, ਕਦੀ ਸਮੋਸੇ ਲਿਆਏ, ਕਦੀ ਪਕੌੜੇ ਲਿਆਏ ਬਜ਼ਾਰੋਂ। ਹਾਂ। ਮੈਂ, ਤੇ ਜ਼ਿਆਦਾਤਰ ਕੋਸ਼ਿਸ਼ ਕਰਦੀ ਹਾਂ ਬਜ਼ਾਰੋਂ ਈ ਲਿਆਇਆ, ਕਿਉਂਕਿ ਫਿਰ ਤੁਹਾਨੂੰ ਪਤਾ ਜੇ ''ਮੈਂ ਅ--ਆਪਣੀ ਗੈਸ ਤੇ ਬਣਾਉਣ ਲੱਗ ਗਈ ਪ ਕੋੜੇ, ਤੇ ਸਿਲੰਡਰ ਤੇ ਮੇਰਾ ਤੁਸੀਂ ਮੰਨੋਗੇ ਜਿਹੜਾ ਮੇਰਾ ਪੱਚੀ ਦਿਨ ਚੱਲਣਾ, ਉਹ ਮੇਰਾ ਵੀਹ ਦਿਨ ਚੱਲੂਗਾ।
ਹਾਂਜੀ-ਹਾਂਜੀ, ਇਹ ਤਾ ਹੈ, ਸਿਲੰਡਰ ਦੀ ਤੇ ਬਹੁਤ ਕਿੱਲਤ ਹੋਈ ਹੈ। ਅੱਗੇ ਮੇਰੇ ਵੀ ਬੱਚੇ ਵੀੇ ਕਹਿੰਦੇ 'ਮੰਮਾ' ਐਦਕੀ ਛੁੱਟੀਆਂ ਸਾਰੀਆਂ ਤੁਸੀਂ ਇਹਦਾਂ ਲੰਘਾਤੀਆਂ ਕੁਛ ਬਣਾਕੇ ਨਹੀਂ ਦਿੱਤਾ ਘਰ, ਮੈਂ ਕਿਹਾ ਬੇਟਾ ਸਿਲੰਡਰ ਦੀ ਸ਼ੌਟੇਜ ਏ, ਪੈਸੇ ਈ ਖਰਚ ਚਲੋ ਕੋਈ ਨੀ ਬਾਹਰੋਂ ਲੱਲੋ। ਨਹੀਂ ਤੇ ਮੈਂ ਤਾਂ ਹਫ਼ਤੇ'ਚ ਪਤਾ ਨੀ ਕਿੰਨੀ ਕੁ ਵਾਰੀ, ਦੋ-ਵਾਰੀ, ਤਿੰਨ-ਵਾਰੀ ਜਿਦਾਂ ਮਤਲਬ ਪਕੌੜੇ, ਕਈ ਲੇੜੀ ਹੁੰਦੀਆਂ, ਘੋਲ ਬਹੁਤ ਕਰਦੀਆਂ ਬਣਾਣ ਦੀ, ਮੈਂ ਤਾਂ ਝੱਟ ਈ ਬਣਾ ਲੈਂਦੀ ਏ।
ਅੱਛਾ ਜੀ, ਹਾਂ। ਆਪਾ ਵੀ ਨਾ ਪਿਛਲੇ ਮਹੀਨੇ, ਆਪਾ ਵੀ ਪਿਛਲੇ ਮਹੀਨੇ ਕੰਮ ਸ਼ੁਰੂ ਕੀਤਾ ਸੀਗਾ, ਜਿਹੜਾ ਮਤਲਬ ਮੈਂ ਵਿਹਲੀ ਸੀਗੀ, ਮੈਂ ਕਿਹਾ ਚਲੋ ਘਰੋ ਫਿਰ ਕੁਛ ਸ਼ੁਰੂ ਕਰਦੀ ਹੈਗੀ ਆਂ, ਤੇ ਮੈਂ ਘਰੋਂ ਐ ਹੀ ਜਿਹੜਾ ਖਾਣ-ਪੀਣ ਦਾ ਕੰਮ ਸ਼ੁਰੂ ਕਰਲਿਆ ਸੀ, ਪਰ ਜੀ ਮੇਰਾ ਸਿਲੰਡਰ ਹੀ ਪੰਦਰਾਂ ਦਿਨ'ਚ ਮੁੱਕ ਗਿਆ, ਫਿਰ ਮੈਨੂੰ ਸ਼ੌਟੇਜ ਹੋ ਰਹੀ ਮਿੱਲੀ ਹੀ ਨੀ ਰਿਹਾ ਸੀ, ਤੇ ਤੁਹਾਨੂੰ ਪਤਾ ਕਿ ਮਹਿੰਗਾ ਵੀ ਕਿੰਨਾ ਹੋ ਗਿਆ, ਗਿਆਰਾਂ-ਸੌ ਰੁਪਏ ਤੱਕ ਸਿਲੰਡਰ ਹੋ
ਗਿਆਰਾਂ-ਸੌ ਦਾ। ਹਾਂਜੀ-ਹਾਂਜੀ, ਹਾਂ ਸਿਲੰਡਰ ਤੋ ਬਗੈਰ ਸਰਦਾ ਵੀ ਹੈਨੀ, ਹੁਣ ਅਸੀਂ ਹੈ ਨੀ ਇੱਧਰ ਜੋ ਚੁੱਲਾ ਬਾਲ ਲੀਏ ਯਾ ਕੁਛ ਜਿਆਦਾ ਕਰ ਲੀਏ, ਇੰਡਕਸ਼ਨ ਵੀ ਨੀ ਘਰਦੇ ਚਲਾਣ ਦਿੰਦੇ, ਕਹਿੰਦੇ ਨਹੀਂ ਇਲੈਕਟ੍ਰੀਸਿਟੀ ਬਿੱਲ ਬਹੁਤ ਆਉਂਦਾ ਵਾ। ਕਹਿੰਦੇ ਨਹੀਂ। ਇੰਡਕਸ਼ਨ ਵੀ ਨੀ ਯੂਜ ਕਰਨਾ, ਹਾਂਜੀ।
ਨਾਂ-ਜੀ, ਉਹ ਵੀ ਨਹੀਂ ਯੂਜ ਕਰਨ ਦਿੰਦੇ ਕਹਿੰਦੇ ਨੇ ਬਿੱਲ ਈ ਇੰਨਾ, ਕਿਉਂਕਿ ਅੱਜ-ਕੱਲ ਤੁਹਾਨੂੰ ਪਤਾ ਏ, ਏਸੀ ਵੀ ਚੱਲ ਰਹੇ ਨੇ, ਕੂਲਰ ਚੱਲ ਰਹੇ ਨੇ ਉਹਨਾਂ ਦਾ ਹੀ ਇੰਨਾ ਜ਼ਿਆਦਾ ਬਿੱਲ ਆ ਰਿਹਾ। ਪਿਛਲੇ ਮਹੀਨੇ ਸਾਡਾ ਪੱਚੀ-ਸੌ ਰੁਪਇ ਬਿੱਲ ਆਗਿਆ ਜੀ, ਦੋ ਮਹੀਨੇ
ਹਾਂਜੀ-ਹਾਂਜੀ, ਹਾਂਜੀ-ਹਾਂ, ਏਦੀ ਬਿੱਲ ਤਾਂ ਬਹੁਤ, ਬਿੱਲ ਤੇ
ਕਤਾ ਜੀ ਬਹੁਤ
ਉਹ, ਹਾਂਜੀ ਨਾ ਸਿਲੰਡਰ ਮਿਲਦਾ ਵਾ, ਤੇ ਇੰਡਕਸ਼ਨ ਓਦਾਂ ਨੀ ਚਲਾਉਣ ਦਿੰ ਦੇ, ਬੜਾ ਔਖਾ ਹੋਇਆ ਇਆ ਵਾ, ਫਿਰ ਕਹਿ ਚਲੋ, ਜੋ ਈਜੀਲੀ ਬਣ ਜਾਂਦਾ, ਜਲਦੀ-ਜਲਦੀ ਉਹੀ ਬਣਾਲੋ- ਤੇ ਬੱਚਿਆਂ ਨੂੰ ਖਵਾਦੋ ਬਸ। ਪੇਟ ਹੀ ਭਰਨਾ ਐ, ਬਸ। ਬੱਚੇ ਖਾ ਲੈਣ ਬਸ ਖ਼ੁਸ਼ ਹੋਕੇ।
ਰ੍ਹਾਤੀ ਤੇ ਮੈਂ ਜ਼ਿਆਦਾਤਰ ਇਹਨਾਂ ਲਈ, ਉਹ, ਕੀ ਕਹਿੰਦੇ ਪੁਲਾਵ ਬਣਾ ਦਿੰਨੀ ਆਂ। ਉਹ ਜ਼ਿਆਦਾ ਟਾਈਮ ਨੀ ਲੱਗਦੇ, ਤੁਹਾਨੂੰ ਪਤਾ ਉਹ ਪੰਦਰਾਂ ਮਿੰਟ'ਚ ਬਣ ਜਾਂਦੇ ਨੇ, ਤੇ ਮੈਂ ਰ੍ਹਾਤੀ ਜਿਆਦਾ ਘਰੇ ਏਹਨਾਂ ਨੂੰ ਪੁਲਾਅ ਈ ਖਿਲਾਣੀ ਆ, ਮੈਂ ਕਿਹਾ ਰਾਤੀ ਤੁਸੀਂ ਪੁਲਾ ਖਾਣੇ ਐ, ਸਵੇਰੇ ਮੈਂ ਤੁਹਾਨੂੰ ਪਰਾਂਠੇ ਖਲਾ ਦਾਂਗੀ, ਤੇ ਦੁਪਹਿਰ ਵੇਲੇ ਜ਼ਿਆਦਾਤਰ ਸਾਡੇ ਬੱਚੇ ਖਾਂਦੇ ਨੀ ਹੈਗੇ, ਕਿਉਂਕਿ ਨਾਸ਼
ਅੱਛਾ ਜੀ, ਬਸ ਬਸ ਹਾਂ, ਛੁੱਟੀਆਂ ਕਰਕੇ ਹਾਂਜੀ। ਹਾਂਜੀ ਉੱਠਦੇ ਨੀ ਬਸ ਬੱਚੇ, ਏਦਾਂ ਹੀ ਕਰਦੇ ਬਾਰਾਂ ਇੱਕ ਵਜਾ ਦਿੰਦੇ, ਉੱਠ ਦਿਆਂ ਫਿਰ ਉਹਨੇ ਦੇਰ ਨੂੰ ਚਲੋ, ਸਾਰਾ ਕੰਮ ਕੁਮ ਕਰਕੇ ਵੇਅਲੇ ਹੋ ਜਾਂਣੀ ਆ ਚਲੋ। ਬੱਚਿਆਂ ਨੂੰ ਦੇਖਦੇ ਆ, ਜੇ ਕਿੱਦਾਂ ਕਰਦੇ? ਕੁਛ ਖਾਣ ਪੀਣਗੇ ਜਾਂ ਕਿੱਦਾਂ, ਪਰ ਨਈ ਪਰ ਬੱਚੇ ਗਰਮੀ ਕਰ ਕਰਕੇ ਖਾਣਾ ਵੀ ਬੌਹਤ ਘੱਟ ਹੀ ਖਾਂਦੇ ਪਏ ਆ। ਹੂੰ, ਬਸ ਜੂਸ ਵਗੈਰਾ ਦੇ ਦੋ, ਏਦਾ ਦੀਆਂ ਚੀਜ਼ਾਂ ਦੇ ਦੋ। ਖਾਂਦੇ ਹੈਗੇ, ਬਸ ਐਵੇਂ ਖਾਨਾ ਪੂਰਤੀ ਜਿਹੀ ਕਰਦੇ, ਬਸ ਮਿਨੀਅਮ ਜਿਹਾ ਖਾ ਲਿਆ, ਥੋੜਾ ਜਿਹਾ ਖਾ ਲਿਆ ਬਸ ਠੀਕ।
ਹਾਂਜੀ-ਹਾਂਜੀ, ਉਹੀ ਬਸ ਮੈਨੂੰ, ਹੁਣ ਅੱਜ ਮੇਰਾ ਸਿਲੰਡਰ ਖਤਮ ਹੋਣ ਵਾਲਾ ਸੀ, ਤੇ ਕੱਲ ਮੈਂ ਮੇਰੇ ਨਨਾਣਾ ਨੇ ਆਣਾ ਸੀਗਾ, ਮੈਂ ਕਿਹਾ ਫਿਰ ਹੁਣ ਮੈਂ ਸਿਲੰਡਰ ਦਾ ਇੰਤਜ਼ਾਮ ਕਰਾਂ। ਮੈਂ ਤੁਆਨੂੰ ਕਾਲ ਕੀਤਾ, ਮੈਂ ਕਿਹਾ ਚਲੋ ਭੈਣ ਜੀ ਕੋਲ ਪੁੱਛਾਂ, ਤੁਹਾਡੇ ਕੋਲ ਹੋਣਗੇ ਸਿਲੰਡਰ?
ਹਾਂਜੀ-ਹਾਂਜੀ, ਨਈ-ਨਈ ਸਿਲੰਡਰ ਦੀ ਤਾਂ ਬਹੁਤ ਸ਼ੋਰਟੇਜ ਐ। ਹੂੰ, ਸ ਮੇਰਾ ਸੀ ਸਗੋਂ ਲੱਗਾ ਮੇਰਾ, ਮਸੀ-ਮਸੀ ਇੱਕ ਮਹੀਨਾ ਸਿਲੰਡਰ ਹੀ ਲੰਘਦਾ ਏ। ਤੇ ਉਹ ਬਸ ਮੈਂ ਇਹੀ ਸੋਚਣ ਡਈ ਅ, ਹੁਣ ਮੈਂ ਕਿਹਨੂੰ ਕਵਾਂ, ਕਿਹਨੂੰ ਕਵਾਂ? ਬਾਰ-ਬਾਰ ਕਿਸੇ ਇੱਕ ਜਾਣੇ ਨੂੰ ਕਹੀ ਜਾਓ, ਤੇ ਸ਼ਰਮ ਵੀ ਆਉਦੀ ਆ ਅੱਜ ਕੱਲ ਲੋਕੀਂ ਦਿੰਦੇ ਵੀ ਹੈ ਨੀ ਸਿਲੰਡਰ ਕੋਈ, ਹੂੰ ਬੜਾ ਹੀ ਇੱਕ ਹੈ ਗਾ, ਮੇਰੇ ਹਸਬੈਂਡ ਦੇ ਮਤਲਬ ਬ੍ਰਦਰ ਬਣੀ ਹੋਏ ਆ ਇੱਕ, ਤੇ ਉਹਨਾ ਨੂੰ ਕੀਤੀ ਹੈ, ਉਹਨਾਂ ਉਹ ਦੋ ਕਾਪੀਆਂ, ਉਹ ਕਹਿੰਦੇ, ਕਹਿੰਦੇ ਚਲੋ ਦੇਖਦੇ ਆ ਟਰਾਈ ਕਰਕੇ, ਜੇ ਮਿਲ ਗਿਆ ਤੇ। ਮੈਨੂੰ ਇਹੀ ਟੈਨਸ਼ਨ ਆ, ਹੁਣ ਖਤਮ ਹੋਣ ਤੋਂ ਪਹਿਲੇ-ਪਹਿਲੇ ਆ ਜਾਵੇ, ਕਿਸੇ ਨੇ ਕਿਸੇ ਤਰੀਕੇ ਬਸ, ਕਿਹਾ ਤਿੰਨ ਚਾਰ ਜਾਣੇਆਂ ਨੂੰ ਵਾਂ। ਦੇਖੋ ਹੁਣ?
ਜੇ-ਜੇ ਤੁਆਨੂੰ ਮਿਲ ਗਿਆ ਜੇ, ਤੁਸੀਂ ਮੈਨੂੰ ਦੱਸ ਦਿਓ। ਵੀ, ਫਿਰ ਮੈਂ ਸਵੇਰੇ ਤੁਆਡੇ ਘਰੋਂ ਲੈ ਲਾਂਗੀ ਆ ਕੇ।
ਠੀਕ ਠੀਕ ਆ।
ਹਾਂ ਕਿਉਂਕਿ ਦੇਖੋ ਮੈਂ ਤੁਆਨੂੰ ਦੱਸਿਆ ਨਾ, ਮੇਰੀ ਨਨਾਣ ਨੇ ਆਣਾ ਏ ਫਿਰ। ਤੇ ਮੈਨੂੰ ਲੋੜ ਏ ਬੜੀ।
ਹਾਂਜੀ-ਹਾਂਜੀ ਔਹ ਤਾਂ ਹੈ ਈ ਐ।
ਹਾਂਜੀ-ਹਾਂਜੀ ਫਿਰ ਮੈਂ ਕਿਆ, ਤੁਹਾਨੂੰ ਵੀ ਪੁੱਛਦੀ ਆ, ਤੁਸੀਂ ਹਰ ਵਾਰੀ ਮੇਰੀ ਮਦਦ ਕਰ ਦਿੰਦੇ ਔ, ਕਿਉਂਕਿ ਔਰ ਕਿਸੇ ਤੋਂ ਤਾਂ ਮੈਂ ਪੁੱਛਦੀ ਨੀ, ਫਿਰ ਗੁਆਂਢੀ ਵੀ ਏਹੀ ਕਹਿੰਦੇ ਨੇ, ਕਿ ਏਧਰ ਆ ਕੇ ਬਣਾ ਲੋ, ਹਰ ਵਾਰੀ ਵੀ ਚੰਗਾ ਨੀ ਲੱਗਦਾ ਜੀ।
ਚੰਗਾ ਨੀ ਲੱਗਦਾ, ਆਪਣੇ ਘਰ ਕੰਮ ਕਰਨਾ, ਕਿਸੇ ਘਰ ਜਾ ਕੇ ਕੰਮ ਕਰਨਾ ਬੜਾ ਅਜੀਬ ਜਿਹਾ ਲੱਗਦਾ ਏ, ਆਪਣੀ ਸਾਰੀ ਸੈਟਿੰਗ ਸੁੂਟਿੰਗ ਜਿਦ ਕਿਚਨ ਹੋਈ ਹੁੰਦੀ ਹੈ। ਤੇ ਬਾਹਰ ਜਾ ਕੇ ਕੰਮ ਕਰਨਾ ਬੜਾ ਅਜੀਬ ਜਿਹਾ ਲੱਗਦਾ, ਅਗਲਾ ਕੀ ਰਿਐਕਟ ਕਰੂਗਾ, ਇੱਕ ਤੇ ਪਹਿਲੇ ਜਾਵਾਂਗੇ, ਤੇ ਅਗਲਾ ਬਾਰ-ਬਾਰ ਫਿਰ ਕਿਚਨ ਚ ਆਈ ਜਾਏਗਾ, ਪਤਾ ਨੀ ਕੀ ਕਰੀ ਜਾਂਦਾ? ਕੀ ਕਰੀ ਜਾਂਦਾ? ਅਪਨਾ ਨਾ ਮਾਈੰਡ ਜਿਹਾ ਸੈੱਟ ਨੀ ਰਹਿੰਦਾ ਫਿਰ, ਮਜ਼ਾ ਨਹੀਂ ਆਂਦਾ ਕੰਮ ਕਰਨ ਦਾ।
ਉਹ ਤੇ ਹੈ ਹੀ ਜੇ, ਤਾਂ ਈ ਫਿਰ ਮੈਂ ਸੋਚਦੀ ਆ ਕਿ ਚਲੋ ਅਹ ਸਲੰਡਰ ਮਿਲ ਜੇ, ਤੇ ਬੰਦਾ ਆਪਣੇ ਚੁੱਲੇ ਤੇ ਹੀ ਬਣਾ ਲਏ। ਜਿਨੇ ਜਿਵੇਂ ਹਿਸਾਬ ਨਾਲ ਬਣਾਉਣਾ ਏ, ਜਿੰਨੀ ਬਣਾਣੀ ਏ, ਬਣਾ ਲੈ, ਦੂਸਰਿਆ ਦੇ ਘਰ ਜਾ ਕੇ ਫਿਰ ਦਾ ਬੰਦਾ ਕਿ ਦਸ ਫੁਲਕੇ ਈ ਧਰ ਸਕਦਾ ਏ, ਉਹ ਤੋਂ ਜ਼ਿਆਦਾ ਨਹੀਂ ਕਰ ਸਕਦਾ
ਨਈ ਕਰ ਸਕਦਾ ਸਹੀ ਗੱਲ ਐ, ਅਗਲੇ ਨੇ ਫੇਰ ਕਹਿ ਵੀ ਦੇਣਾ ਵੀ, ਤੁਸੀਂ ਤੇ ਇੰਨੇ ਫੁਲਕੇ ਕਹਿੰਦੇ ਸੀਗੇ, ਤੇ ਤੁਸੀਂ ਤ ਇਨੇ ਬਣਾ ਲਏ ਜੇ, ਕਿੱਦਾਂ ਕਈ ਦੇਖਦੇ, ਬਾਰ-ਬਾਰ ਚੱਕਰ ਤੇ ਚੱਕਰ, ਮੇਰੀ ਇੱਕ ਫਰੈਂਡ ਸੀਗੀ, ਤੇ ਉਹ ਉਹਦੇ ਮਤਲਬ ਮਦਰ ਇਨ ਲੋ ਸੀਗੇ, ਤੇ ਕਹਿੰਦੇ ਕੋਈ ਨੀ ਬਣਾ ਲੋ, ਆ ਤੇ ਰੋਟੀ ਮੈਂ ਬਣਾਉਣ ਗਈ, ਤੇ ਉਹਨਾ ਨੇ ਘੱਟੋ ਘੱਟ ਪੰਜ ਮਿੰਟ ਵਿੱਚ ਦਸ ਚੱਕਰ ਲਗਾ ਤੇ ਉਹਨੇ ਵੀ, ਕਿੱਦਾਂ ਬਣਾਉਂਦੇ ਆ, ਕਿਤੇ ਗੈਸ ਦੀ ਬੇਸਸ ਤਾਂ ਨਹੀਂ ਕਰਦੇ। ਹੁਣ ਸਾਨੂੰ ਆਦਤ ਏ, ਅਸੀਂ ਥੋੜ੍ਹਾ ਤਵਾ ਸਾਈਡ ਤੇ ਕਰਕੇ ਤੇ ਗੈਸ ਦੇ ਫੁਲਕੇ ਕਰਦੇ ਹਾਂ। ਕਹਿੰਦੇ ਨਈ, ਏਦਾਂ ਦੇ ਗੈਸ ਬੜੀ ਬਲਦੀ ਹੈ, ਅਸੀਂ ਤੇ ਨੀ ਏਦਾਂ ਗੈਸ ਤੇ ਕਰਦੇ, ਮੈਂ
ਹਾਂਜੀ-ਹਾਂਜੀ ਓਹੀ ਤੇ ਨਾ ਉਹੀ ਤੇ ਫੇਰ, ਚੰਗਾ ਨਈ ਲੱਗਦਾ, ਚੰਗਾ ਨਈ ਲੱਗਦਾ। ਮੈਂ ਵੀ ਵੈਸੇ ਸਿਲੰਡਰ ਵਾਲੇ ਨੂੰ ਫੋਨ ਕੀਤਾ ਸ਼ਾਮੀ, ਉਹ ਕਹਿੰਦਾ ਮੈਂ ਤੁਆਨੂੰ ਪੰਜ ਦਿਨ ਬਾਅਦ ਦੇ ਦੇ ਕੇ ਜਾਵਾਂਗੇ, ਮੈਂ ਕਿਹਾ ਪੰਜ ਦਿਨ ਤੇ ਬੜਾ ਮੁਸ਼ਕਿਲ ਹੋ ਜਾਣਾ ਭਰਾ।
ਹਾਂਜੀ- ਹਾਂਜੀ ਸਿਲੰਡਰ ਦੇ ਬਗੈਰ ਤੇ ਸਰਦਾ ਹੀ ਨਹੀਂ, ਬੜਾ ਔਖਾ ਹੁੰਦਾ ਸਿਲੰਡਰ ਬਗੈਰ ਤੇ। ਹਾਂਜੀ।
ਹਾਂਜੀ- ਹਾਂਜੀ, ਫਿਰ ਮੈਂ ਉਹੀ ਕਿਹਾ, ਮੈਂ ਕਿਹਾ ਚਲੋ ਫਿਰ ਮੈਂ ਇੱਕ ਦੋ ਬੰਦਿਆਂ ਨੂੰ ਹੋਰ ਫੋਨ ਕੀਤਾ ਸੀ ਪਹਿਲੇ, ਉਹਨਾਂ ਨੇ ਤਾਂ ਦੇਖੋ ਸਾਫ਼ ਹੀ ਮਨਾ ਕਰ ਤਾ ਤੇ ਮੈਂ ਕਿਹਾ ਤੁਸੀਂ ਪਿਛਲੀ ਵਾਰੀ ਵੀ ਮੈਨੂੰ ਦਿੱਤਾ ਸੀ, ਤੁਹਾਡੇ ਕੋਲ ਸੀ। ਇਸ ਵਾਰੀ ਮੈਂ ਸਮਝਦੀ ਆਂ, ਤੁਹਾਡੇ ਕੋਲ ਵੀ ਨਹੀਂ ਹੋਏਗਾ, ਨਹੀਂ ਤਾਂ ਤੁਸੀਂ ਮੈਨੂੰ ਦੇ ਦਿੰਦੇ ਹੋ।
ਹਾਂਜੀ- ਹਾਂਜੀ, ਹਾਂ ਸਿਲੰਡਰ ਦੀ ਤਾਂ ਬੜੀ ਪ੍ਰੋਬਲਮ ਰਹਿੰਦੀ ਆ ਸਿਲੰਡਰ ਦੀ ਤੇ, ਮੈਂ ਬਸ ਕਿਸੇ ਤੋਂ ਅਰੇਂਜਮੈਂਟ ਕਰਦੀ ਪਈ ਆ, ਵੀ ਮੇਰਾ ਹੋ ਜਾਵੇ। ਸਿਲੰਡਰ ਓਦਾਂ ਤੇ ਤਿੰਨ- ਤਿੰਨ ਪਏ, ਦੋ ਆਪਣੇ ਸਿਲੰਡਰ, ਇੱਕ ਬਲੈਕ ਦਾ ਵਾ, ਪਰ ਹੁਣ ਇਹ ਮੇਨ ਪ੍ਰੋਬਲਮ ਨਾ ਭਰਦਾ ਨੀ ਪਿਆ ਬਸ, ਹੂੰ।
ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਜਦੋ ਨਹੀਂ ਹੋਇਆ। ਤੇ ਫੇਰ ਮੈਂ ਦੇਖਦੀ ਆਂ, ਬਜ਼ਾਰੋਂ ਹੀ ਕੁਛ ਮੰਗਾਂ ਲਾਂਗੀ, ਫੇਰ ਇਹੀ ਕਰ ਸਕਦਾ ਆ, ਦੇਖੋ ਲਾਸਟ ਤੇ ਮੇਰੇ ਕੋਲ ਆਹੀ ਬਚਿਆ, ਤੇ ਮੈਨੂੰ ਨਈ ਮਿਲਿਆ, ਫਿਰ ਮੈਂ ਬਜ਼ਾਰੋਂ ਮੰਗਾਲਾਂਗੀ। ਖਾਣ- ਪੀਣ ਦਾ ਸਮਾਨ ਬੱਚਿਆਂ ਲਈ।
ਹਾਂਜੀ- ਹਾਂਜੀ ਹਾਂ, ਬਾਜ਼ਾਰ ਵਾਲੇ ਨੇ ਵੀ ਸਮਾਨ ਬੜਾ ਮਹਿੰਗਾ ਕਰ ਦਿੱਤਾ, ਉਹ ਵੀ ਅਗਲੇ ਕਹਿੰਦੇ ਅਸੀਂ ਕਿੱਥੋਂ ਸਿਲੰਡਰ ਲਿਆਈਏ। ਮੇਰੇ ਵੀ ਸਾਡੇ ਵੀ ਉੱਪਰ ਉਹਨਾਂ ਨੂੰ ਰੈਂਟ ਦਿੱਤੀ ਹੋਈ ਆ, ਉੱਥੇ ਮੈਂ ਖਾਣਾ ਖੁਣਾ ਬਣਾਂਦੀ ਆਂ ਉਹਨਾਂ ਦਾ। ਤੇ ਉਹ ਫਿਰ ਮੈਂ ਆਪ ਬੰਦ ਕਰ ਦਿੱਤਾ, ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਕਿਹਾ ਵਾਰਾ ਨੀ ਖਾਂਦਾ ਪਿਆ, ਪੈਸੇ ਵੀ ਅਸੀਂ ਤੀਹ ਰੁਪਏ ਸੌ ਰੁਪਏ ਬਸ ਏਦਾਂ ਹੀ ਦਿੰਦੀ ਆ, ਤੇ ਨਹੀਂ ਵਾਰਾ ਖਾਂਦਾ ਇਹਦੇ ਵਿੱਚ। ਹੂੰ, ਸਿਲੰਡਰ ਵਿੱਚ ਹੋਵੇ ਨਾ, ਹਾਂਜੀ।
ਹਾਂ, ਦੇਖਦੀ ਹਾਂ ਸਵੇਰੇ ਫਿਰ ਮੈਂ ਜੇ ਤੁਹਾਨੂੰ ਮਿਲ ਗਿਆ, ਮੈਨੂੰ ਦੱਸ ਦੇਣਾ ਠੀਕ ਆ ਜੀ, ਸਸ ਰੀ ਕਾਲ ਜੀ।
ਓਕੇ ਜੀ, ਸਸ ਰੀ ਕਾਲ, ਓਕੇ।